ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ।
ਵੱਧੀਆ ਤੁਸੀਂ ਸੁਣਾਓ ਕਿਵੇਂ।
ਕੀ ਅ ਤੁਸੀਂ ਦੱਸੋ।
ਵੱਧੀਆ ਕਿ ਵੇਂ ਤੁੱਸੀ ਯਾਦ ਕਰ ਲਿਆ ਤੁਸੀਂ।
ਹਾਂਜੀ, ਕੀ ਕਰ ਰਹੇ ਹੋ।
ਬਸ ਬੈਠੇ ਸੀ ਮੈਂ ਕਿਹਾ ਕਿਉਂ ਨਹੀਂ ਯਾਦ ।
ਦੇਖ ਲੋਕਾਂ ਨੂੰ ਹੁਣੇ ਕਿਤ ਹਾਂਜੀ ਕਿ ਕਹਿ ਰਹੇ ਹੋ।
ਮੈਂ ਕਿਹਾ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ।
ਬਸ ਮੈਂ ਨਾ ਥੋੜ੍ਹਾ ਅੱਜ ਮੈਨੂੰ ਤੇ ਇੱਕੋ ਕੰਮ ਸੀ ਤੁਹਾਡੇ ਨਾਲ ਇਹ ਮੈਂ ਕਿਹਾ ਚਲੋ ਤੁਹਾਨੂੰ ਫੋਨ ਸੁਣਾਵਾਂ ਤੇ ਬਸ ਮੈਂ ਪੁੱਛਣਾ ਸੀਗਾ ਮਤਲਬ ਕਿ ਪਿੱਛੇ ਜੇ ਮੈਨੂੰ ਪਤਾ ਲੱਗਿਆ ਸੀ ਬਈ ਤੁਸੀਂ ਆਪਣਾ ਬੁਟੀਕ ਵਗੈਰਾ ਸਟਾਰਟ ਕੀਤਾ ਹੈ, ਤੇ ਆਪਣਾ ਕਿਵੇਂ ਚੱਲ ਰਿਹਾ ਤੁਹਾਡਾ ਕੰਮ।
ਤਾਂ ਮੈਂ ਕਿੱਤਾ ਨਾ ਇਸਤੇਮਾਰ ਤਾਂ ਹੋ ਗਿਆ ਨਾ ਮੈਨੂੰ ਮਹੀਨਾ। ਤੇ ਹੁਣ ਤੇ ਸਹੀ ਚੱਲਦਾ ਪਿਆ ਵੱਧੀਆ।
ਐਕਚੁਲੀ ਨਾ ਸਾਡੇ ਏਰੀਏ ਚ ਨਾ ਕੋਈ ਬੁਟੀਕ ਨੀ ਹੈਗਾ। ਤੇ, ਨਾ ਲੋਕਾਂ ਨੂੰ ਨਾ ਬੜੀ ਦੂਰ ਜਾਣਾ ਪੈਂਦਾ ਕੱਪੜੇ ਸਵਾਨ ਹਨਾ, ਤੇ ਉਸ ਕਾਰਕੇ ਨਾ ਮੈਨੂੰ ਸੀਗਾ ਮੈਂ ਚਲ ਭੈਣ ਜੀ ਨੂੰ ਪੁੱਛਾਂ, ਵੀ ਤੁਸੀਂ ਟੇਲਰ ਵਗੈਰਾ ਕਿੱਥੋਂ ਮਤਲਬ ਹਾਏਰ ਕੀਤੇ ਸੀ ਮਤਲਬ ਮਸ਼ੀਨਾਂ ਵਗੈਰ ਕਿੱਥੋਂ ਲਿਆਏ ਸੀ ਮਤਲਬ ਅਨਸਟਿਚ ਸੂਟ ਰੱਖੇ ਦੇ ਨੇ ਕਿ ਮਤਲਬ ਥੋੜਾ ਨਾ ਮੈਨੂੰ ਸਿਸਟਮ ਜਾ ਨੀ ਬੈਠ ਰੇਆ ਮੇਰਾ। ਤੇ, ਮੈਨੂੰ ਸੀਗਾ ਮੈਂ ਪੁੱਛਾਂ ਤੁਹਾਨੂੰ ਤੇ ਫੇਰ ਉਸ ਹਿਸਾਬ ਨਾਲ ਮੈਂ ਉਹ ਕਰਾਂ ਅ ਅਪਨਾ ਬੁਟੀਕ ਖੋਲਨੈ, ਏਰੀਆ ਸਾਡਾ ਤੇ ਬੜਾ ਵਦੀਆ ਏਰੀਐ ਬਟ ਬੁਟੀਕ ਨੀ ਹੈ ਐਥੇ ਕੋਈ।
ਅੱਛਾ, ਅੱਛਾ ਐ ਤੇ ਬੜਾ ਵਦੀਆ ਸੂਟ ਏ ਤੂਸੀ
ਹਾਂਜੀ, ਹੋਰ ਸੁਨਾਓ?
ਬਸ ਵਦੀਆ।
ਘਾਰ ਪਰਵਾਰ ਸਬ ਵਦੀਆ?
ਹਾਂਜੀ, ਸਬ ਵਦੀਆ।
ਹਾਂ ਭੈਨਜੀ ਤੋਡੀ ਵਾਜ਼ ਨੀ ਆ ਰੀ ਥੋੜਾ ਨਾ ਨੈਟਵਰਕ ਇਸ਼ੂ ਏ ਯਾ ਤੂਆਡੀ ਕੋਈ ਫੋਨ ਚ ਦਿੱਕਤ ਏ?
ਅੱਛਾ, ਖੱਟ ਵ ਇਸ਼ੂ ਚੱਲਦਾ ਕੋਈ ਨੀ ਮੈਂ ਵੇਖਨੀ ਆਂ ਹਾਂਜੀ, ਹਾਂਜੀ, ਹਾਂਜੀ।
ਭਾਈ ਕੀ ਕਹਿੰਦੇ ਨੇ, ਤੁਸੀਂ ਫਿਰ ਆਪਣਾ ਮਸ਼ੀਨਾਂ ਵਗੈਰਾ ਕਿੱਥੋਂ ਲਿਆਏ ਸੀ।
ਏਹ ਮਸ਼ੀਨਾਂ ਦਿੱਲੀ ਤੋਂ ਲੈ ਕੇ ਆਈ ਸੀ।
ਅੱਛਾ-ਅੱਛਾ, ਦਿੱਲੀ ਗਏ ਸੀ ਮਸ਼ੀਨਾਂ ਲੈਣ, ਤੇ ਆਪਣਾ ਤੁਸੀਂ ਬਲੈਕ ਦਾ ਕਿਹੜਾ ਮਾਡਲ ਲਿੱਤਾ ਐਫ ਫਾਈਵ ਲਿੱਤਾ ਯਾ ਐਫ ਨਾਈਨ ਲਿੱਤਾ।
ਐਕਸ ਵਾਏ ਨਹੀਂ ਉਹੀ ਸਾਨੂੰ ਠੀਕ ਲੱਗਿਆ ਵੈਸੇ ਤੇ ਸਹੀ ਦੱਸੀਏ ਤੇ।
ਅੱਛਾ-ਅੱਛਾ ਮੈਨੂੰ ਨਾ ਮੈਂ ਵੀ ਮਤਲਬ ਮੈਂ ਤੂਆਨ ਸਈ ਦੱਸਾਂ, ਮੈਂ ਗੇਆ ਸੀ ਸਹਾਰਨਪੁਰ, ਮੈਂ ਉਥੇ ਮਸ਼ੀਨਾਂ ਦੇਖੀਆਂ ਐਫ ਨਾਈਨ ਦੀਆਂ, ਤੇ ਥੋੜਾ ਨਾ ਮਤਲਬ ਐਡਵਾਂਸ ਸੀਗਾ ਐਫ ਫਾਈਵ ਤੋਂ, ਜਿਵੇਂ ਮਾੰਨ ਲੋ ਐਫ ਫਾਈਵ ਦੀ ਡਿਸਪਲੇ ਨੀ ਦਿੱਤੀ ਹੋਈ ਹੈਨਾ ਫਰੰਟ ਤੇ, ਤੇ ਐਫ ਲਾਨ ਲਖ ਕੇ ਦਿੱਤੀ ਦੀ ਹੈ। ਮਤਲਬ ਸਾਰਾ ਲਿਖੇ ਆ ਜਾਂਦਾ ਟਾਈਮ ਟੂਮਈਮ ਵਗੈਰਾ ਵੀਈ ਕਿੰਨਾ ਟਾਈਮਰ ਚੱਲ ਰੇਆ, ਕਿੰਨੀ ਸਪੀਡ ਏ, ਕੀ ਸ੍ਹਾਬ ਏ, ਹਨਾ ਚਲੋ ਓ ਤੇ ਕੋਈ ਗਾੱਲ ਨੀ ਜੇੜੇ ਕਾਰੀਗਰ ਮੈਂ ਰੱਖਾਂ ਨਾ ਓ ਫੇਰ ਉਸੀ ਸਾਬ ਨਾਲ ਮੈਂ ਵੇਖ ਲਾਂਗਾ ਓਨੂੰ ਨਾਲ ਲੈ ਕੇ ਜਾਵਾਂਗਾਂ ਨਾ। ਕਾਰੀਗਰਾਂ ਨੇ ਕਾੰਮ ਕਰਨੈ ਭੈਨ ਜੀ, ਹੁਨ ਓ ਵੇਖਨਗੇ ਤੇ ਮਸ਼ੀਨਾਂ ਚਲਾਨਗੇਂ ਨਾ। ਤੇ ਅਪਨਾ ਮੈਂ ਪੁੱਛਨਾ ਸੀ ਅਨਸਟਿਚ ਸੂਟ ਵੀ ਰੱਖਦੇ ਓ? ਰੱਖੇ ਦੇ ਜੂਸੀ ਹਾਂਜੀ, ਮੈਂ ਕੈ ਰਾ ਹੂੰ ਕਿ ਜੈਸੇ ਪਾਂਚ, ਹਾਂਜੀ ਮੈਂ ਕੈ ਰੇਆ, ਤੂਸੀ ਅਨਸਟਿਚ ਸੂਟ ਵੀ ਰੱਖੇ ਦੇ ਨੇ?
ਹਾਂਜੀ ਰੱਖੇ ਦੇ ਨੇ ਥੋੜੇ ਬਹੁਤ ਹੀ ਰੱਖੇ ਨੇ ਹਾਲੇ ਨਾ ਅਸੀਂ ਸਟਾਂ ਟਿਕਕੇ ਦਾ ਤੁਹਾਨੂੰ ਪਤਾ ਮ ਨਾ ਹੀ ਹੋਇਆ ਤੇ ਓ ਕੱਪੜੇ ਵੀ ਅਸੀ ਹੁਨ ਅਨ ਸਟਿਚ ਰੱਖੇ ਨੇ, ਅਈਓ ਦਾੱਸ ਦਿਨ ਹੋਏ ਨੇ। ਬਾਕੀ ਟੇਲਰ ਦਾ ਸਾਡਾ ਚੱਲਦਾ ਈ ਪੇਆ ਸੀ। ਐ ਤੇ ਅਸੀ ਹੁਨ ਦੂਕਾਨ ਵਗੈਰਾ ਵੱਡੀ ਕਾਰ ਲੀ ਏ ਅਪਨੀ ਥੋੜਾ। ਬੁਟੀਕ ਥੋੜਾ ਖੋਲੈ ਬੰਦਾ, ਹਾਂਜੀ।
ਸੂਟ ਪਤਾ ਕੀਤੇ ਸੀ। ਪਿੱਛੇ ਤੇ ਤੇ ਜਿੱਦਰ ਮੈਂ ਅਪਨਾ ਕਰਨ ਗੇਆ ਸੀ ਨਾ, ਓ ਕੈਂਦੇ ਸੀ ਤੂਆਨੂੰ ਛੇਂ ਲੜੇ ਚ ਲੈਣਾ ਪੈਣੈ। ਹੁਨ ਮੈਂ ਕੇਆ ਛੇਂ ਦਾ ਸੈਟ ਤੇ ਬੜਾ ਔਖਾ ਹੋ ਜਾਏਗਾ ਕਿਉਂਕਿ ਵੇਖੋ ਮੈਂ ਹੁਨ ਨਵਾਂ-ਨਵਾਂ ਕਾੰਮ ਸਟਾਰਟ ਕਰਨਾ ਏ। ਤੇ ਹੁਨ ਮੈਂ ਛੇ-ਛੇ ਸੂਟ ਦੇ ਹਸਾਬ ਨਾਲ ਦੇਖੋ ਕਿੰਨੀ ਵਰਾਇਟੀ ਏ। ਤੇ ਮੈਨੂੰ ਤਾ ਕਾਫ਼ੀ ਇਨਵੈਸਟਮੈਂਟ ਕਰਨੀ ਪਏਗੀ ਹੁਨ ਮੇਰਾ ਇੰਨਾ ਹਿਸਾਬ ਵੀ ਨੀ ਹੈ, ਮੈਂ ਤੂਆਨੂੰ ਸਈ-ਸਈ ਗਾੱਲ ਦੱਸਾਂ।
ਹਨ
ਹੁਣ ਮੈਂ ਸੋਚ ਰੇਆਂ, ਮੈਂ ਕੈਆ ਦੇਖਨਾ ਵਾਂ ਯਾ ਤੇ ਮੈਂ ਕੇਆ ਸੀ ਚਲੋ ਤੂਸੀ ਲੈ ਆਓ ਸੂਟ ਦੋ-ਦੋ ਪੀਸ ਮੈਂ ਲੈ ਲਾਂਗਾ ਤੂਆਡੇ ਕੋਲ, ਚਾਰ-ਚਾਰ ਪੀਸ ਤੂਸੀ ਸੇਲ ਕਾਰ ਲੋ।
ਕੋਈ ਨੀ ਦੇਖ ਲੇਦੇ, ਜਿੱਦਾਂ ਤੁਹਾਨੂੰ ਠੀਕ ਲੱਗੇ। ਤੁਹਾਨੂੰ ਮੈਂ ਬਾਕੀ ਆਪਣਾ ਨਾ ਇੱਕ ਵਾਰ ਅਇਔ ਇਹਨਾਂ ਦਾ ਨੰਬਰ ਵਗੈਰਾ ਸ਼ੇਅਰ ਕਰ ਦਾਂਗੀ ਜਿਹੜੇ ਸਾਡੇ ਇੱਥੇ ਹੈਡੇ ਨੇ ਮੈਨੇਜਰ ਜਿਹੜੇ ਨੇ ਜਿਹੜਾ ਮੈਨੇਜ ਕਰਦੇ ਨੇ ਉਹੀ ਲੈ ਕੇ ਆਉਂਦੇ ਨੇ ਕੱਪੜਾ ਵਗੈਰਾ ਵੀ ਆਪ ਦੇਖ ਕੇ ਮੈਂ ਬੜਾ ਘੱਟ ਜਾਂਦੀ ਆ ਕਦੀ ਹੁੰਦਾ ਜਦੋਂ ਜ਼ਰੂਰੀ ਹੋਏ ਕਿਸੇ ਦਾ ਕੋਈ ਹੋਏ ਮੇਨ ਜਿਵੇਂ ਕੋਈ ਆਪਣਾ ਕਹਿ ਕੇ ਜਾਂਦੇ ਨਾ ਸਾਨੂੰ ਇਸ ਚੀਜ਼ ਚਾਹੀਦੇ ਨੇ ਕੱਪੜ
ਹਾਂ ਉਹੀ ਗੱਲ ਨਾ ਜਦੋਂ ਕਸਟਮਰ ਦੀ ਡਿਮਾਂਡ ਹੋਏ ਤੇ ਫਰ ਖਣਕ ਉਥੇ ਜਾ ਹੋ ਹੋਰ, ਸਾਨੂੰ ਖੁਦ ਈ ਜਾਣਾ ਪੈਂਦਾ ਮਾਰਕੀਟ 'ਚ ਕੱਪੜੇ ਲੈਣ। ਐ ਈ ਚੱਕਰ ਜੇ ਹੁਣ ਤਾਂਈਓ ਕੁੁਕਾਰੀ ਨੂੰ ਤੇ ਅਸੀਂ ਭੇਜ ਨਹੀਂ ਸਕਦੇ। ਕਿਉਂਕਿ, ਕਾਰੀਗਰਾਂ ਨੂੰ ਭੇਜਾਂਗੇ ਤੇ ਉਨ੍ਹਾਂ ਦੀ ਚੋਇਸ ਨੀ ਮਤਬ ਪਤਾ ਲੱਗੇ, ਹੁਣ ਕਸਟਮਰ ਸਾਡੇ ਨਾਲ ਖੁੱਲ੍ਹ ਕੇ ਗੱਲ ਕਰਦਾ। ਸਾਨੂੰ ਉਸਦੇ ਅਕੋਡਿੰਗ ਸਾਨੂੰ ਦੇਖਣਾ ਪੜੇ ਕਿ ਕਿਹੜਾ ਸਮਾਨ ਲਈਏ ਹੈਨਾ ਤੇ ਬਾਕੀ ਮੈਂ ਐ ਪੁੱਛਣਾ ਸੀਗਾ ਜਿਵੇਂ, ਅਨਾਜ ਤੁੂੰ ਸੂਟ ਸਟਿਟ ਕਰਾਣੇ ਹੁੰਦੇ, ਦੇ ਨੇ ਤੇ ਤੁਹਾਡੇ ਕਾਰੀਗਰ ਕਰਦੇ ਈ ਹੁੰਦੇ ਨੇ ਤੇ ਜਿਵੇਂ ਤੁਸੀਂ, ਕਾਰੀਗਰ ਨੂੰ ਤਨ ਖਾਹ ਤੇ ਲੱਖਿਆ ਦਾ ਕਿ ਪੀਸ ਖਾਂ ਤੇ ਰੱਖਿਆ ਦਾ ਜੇ।
ਕ ਅਸੀਂ ਵੈਸੇ ਤੇ
ਮੰਨ ਲਓ ਅਨਾਰਕੀ ਸੂਟ, ਤੁਸੀਂ ਜਿਵੇਂ ਕੱਟਦੇ ਨੇ ਤੇ ਸੀਂਦੇ ਨੇ ਕਿੰਨੇ ਰੁਪਏ ਪਰ ਪੀਸ ਲੈਂਦੇ ਨੇ। ਮਤਲਬ ਮੈਂ ਜਿੱਥੇ ਗੱਲ ਕੀਤੀ ਨਾ ਕਾਰੀਗਰ ਨੂੰ ਪਹਿਲੇ ਤੇ ਉਹ ਸੈਲਰੀ ਕਹਿੰਦਾ ਸੀ ਪੈਂਤੀ ਹਜ਼ਾਰ, ਦੇਖੋ ਮੈਂ ਕਿਆ ਬੀ ਸੈਲਰੀ ਤੇ ਬੜੀ ਜ਼ਿਆਦਾ ਏ ਮੈਂ ਨੀ ਕਰ ਸਕਦਾ ਇੰਨੀ ਸੈਲਰੀ ਐ ਨਾ, ਮੈਂ ਸਟਾਟਿੰਗ 'ਚ ਮੈਂ ਇਨੀ ਸੈਲਰੀ ਮੈਂ ਨਹੀਂ ਘਾਟ ਸਕਦਾ ਤੇ ਮੈਂ ਕਿਹਾ ਸੀ ਚਲੋ, ਪੀਸ ਦੇ ਅਕਾ ਰੱਖ ਲਓ, ਤੇ ਸੱਤਰ ਰੁਪਏ ਉਹਨਾਂ ਨੇ ਸਿੰਪਲ ਕੁੜਤੀ ਕਹੀ ਸੀ। ਮੈਨੂੰ ਹੈ ਨਾ ਰੁਪਾਈ ਮੈਂ ਬਾਰੋਂ ਕਰਾ ਲਾਗਾਂ, ਤੇ ਅਨਾਰ ਕਲੀ ਦੀ ਜੇ ਮੈਂ ਗਾੱਲ ਕੀਤੀ, ਤੇ ਅਗਲੇ ਓ ਕੈਂਦਾ ਸੀਗਾ ਕਟਿੰਗ ਕੁਟਿੰਗ ਕਰਕੇ ਚਾਰ ਸੌ ਰੁਪਏ ਤੇ ਫਿਰ ਮੈਨੂੰ ਬੜੀ ਜ਼ਿਆਦਾ ਲੱਗੀ ਕਿਉਂਕਿ ਮੈਂ ਘਰੇ ਕੋਲ ਛੇ ਸੱਤ ਸੀ, ਛੇ ਸੌ ਸੱਤ ਸੌ ਰੁਪਏ ਤੇ ਆਪਾਂ ਸਵਾਈ ਲੈਣੀ ਹੈ ਨਾ ਨਾਲ। ਕੋਟਨ ਦੇ ਸੂਟ ਦੀ, ਜਿਹਦੇ ਵਿੱਚ ਮੈਂ ਕਿਹਾ ਹੁਣ ਮੈਂ ਤਿੰਨ ਸੌ, ਚਾਰ ਸੌ ਐਨੂੰ ਦੇਵਾਂ। ਮੇਰਾ ਮੈਟੀਰੀਅਲ ਵੀ ਏ, ਮੇਰੀ ਪੈਂਟ ਤਲਾ ਟਿਕ ਪੈਂਟ ਸਟਿਚਿੰਗ ਅਲਗ ਏ, ਤ੍ਰਪਾਈ ਅਲਗ ਏ ਅ ਮਟੀਰੀਅਲ ਵਿੱਚ ਤੁਸੀਂ ਲਖਾ ਲਓ, ਕੋਲ ਵਗੈਰਾ ਲੱਗਦੀ ਏ ਥੱਲੇ ਫਿਰ ਮੈਨੂੰ ਬੜਾ ਮਹਿੰਗਾ ਪੈ ਰਿਹਾ ਅਨਾਰ ਕ ਮਤਲਬ ਟੇਲਰ ਨਾ ਜਦ ਮੈਂ ਤੁਹਾਨੂੰ ਕਹਿੰਦਾ ਮੈਂ ਤੁਸੀਂ ਕੋਈ ਟੇਲਰ ਵਗੈਰਾ ਮਿਲਨਾ, ਜਿਹੜਾ ਮਤਲਬ ਰੀਜਨੇਬਲ ਪ੍ਰ‌ਾਈਜ਼ ਵਿਚ ਆਮ ਕਰ ਦੇਵੇ ਹਨਾ।
ਮੇਰੀ ਨਜ਼ਰ ਵਿੱਚ ਹੈ ਨੇ ਸਾਡੇ ਇੱਥੇ ਜਿਹੜੇ ਪਹਿਲੇ ਕੰਮ ਕਰਕੇ ਗਏ ਨਾ, ਉਹ ਵੀ ਕਹਿੰਦੇ ਵੀ ਸਾਨੂੰ ਵੀ ਹੁਣ ਕੋਈ ਕੰਮ ਦਿਓ। ਤੇ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇਦਾਗੀ। ਤੁਸੀਂ ਆਪ ਹੀ ਉਹਨਾਂ ਨਾਲ ਗੱਲ ਕਰ ਲੈਨਾ, ਆਪਣੇ ਅਕੋਡਿੰਗ ਜਿੱਦਾਂ ਤੁਹਾਨੂੰ ਠੀਕ ਲੱਗੇ। ਸੈਲਰੀ ਦੇ ਬੇਸ ਤੇ ਰੱਖਣਾ ਹੈਗਾ ਐ ਤਾਂ ਵਨ ਪੀਸ ਦੇ ਅਕੋਡਿੰਗ
ਤੁਸੀਂ ਮੈਨੂੰ ਐ ਦੱਸੋ ਨਾ, ਤੁਹਾਡੇ ਤਾਂ ਸਾਬ੍ਹ ਨਾਲ ਤੁਸੀਂ ਪੀਸ ਦੇ ਅਕੋਡਿੰਗ ਰੱਖੇ ਦੇ ਨੇ ਤੇ ਕੰਮ ਕੱਢਦੇ ਨੇ ਵੈਸੇ ਕੰਮ ਕਢਦੇ ਨੇ ਪੀਸਾ ਦੇ ਸਾਬ੍ਹ ਨਾਲ?
ਹਾਂਜੀ, ਬਿਲਕੁਲ।
ਕਿਨੀਆ ਕੁੜਤੀਆਂ ਕੱਟ ਕੇ, ਮਤਲਬ ਸੀ ਲੈਂਦੇ ਨੇ ਤਿਆਰ ਕਰਦੇ ਨੇ।
ਹਰ ਇੱਕ ਲ‌ਈ। ਜਿਵੇਂ ਤੇ ਹੁਣ ਜਿਵੇਂ ਉਹ ਸੀਜ਼ਨ ਏ ਨਾ, ਵੈਡਿੰਗ ਸੀਜ਼ਨ ਏ ਤੇਜ ਤੇ ਘੱਟ ਈ ਹੋ ਪਾਂਦਾ, ਦਿਨ 'ਚ ਜਿਵੇਂ ਪੰਜ ਕੱਟ ਲੀਏ ਤਾਂ ਹਾਂਜੀ, ਨਹੀਂ ਤੇ ਛੇ ਤੋਂ ਅੱਠ ਤੋਂ ਕਰ ਹੀ ਦਿੰਦੇ ਨੇ। ਸਵੇਰੇ ਆਉਂਦੇ ਨੇ, ਵਿੱਚ ਦਸ ਵਜੇ ਆਉਂਦੇ ਨੇ ਤੇ, ਰਾਤ। ਦੱਸ ਵਜ ਤੇ ਆਂਦੇ ਨੇ, ਏਦਾਂ ਹੀ ਹਿਸਾਬ ਏ। ਹਾਂਜੀ, ਵਿੱਚ ਉਵੇਂ ਆ ਬ੍ਰੇਕ ਵਗੈਰਾ ਲੈ ਲੈਂਦੇ ਨੇ, ਰੋਟੀ ਵਗੈਰਾ ਖਾ ਆਂਦੇ ਨੇ, ਇਦਾਂ ਕੋਈ ਸੀਨ ਨਹੀਂ ਹੈ।
ਅੱਛਾ -ਅੱਛਾ, ਚਲੋ ਤੇ ਕੋਈ ਗੱਲ ਨੀ ਤੇ। ਤੇ, ਆਪਣਾ ਤੁਸੀਂ ਆਪਣੇ। ਬੁਟੀਕ ਤੇ ਹੀ ਸਟਿੱਚ ਕਰਵਾਉਂਦੇ ਹੋ, ਸੂਟ ਵਗੈਰਾ ਜਾਂ, ਫਿਰ ਤੁਸੀਂ ਮਤਲਬ, ਕਿੱਧਰੋਂ ਸਟਿਚ ਕਰਾਉਂਦੇ ਹੋ? ਅੱਛਾ- ਅੱਛਾ। ਅਤੇ ਮੈਚਿੰਗ ਮੈਟੀਰੀਅਲ, ਵਗੈਰਾ ਹੋ ਗਿਆ, ਬੁਕਰਮ ਵਗੈਰਾ ਹੋ ਗਈ। ਉਹ, ਸਭ ਤੁਸੀਂ ਇਕੱਠੇ ਹੀ ਲਿਆਉਦੇ ਹੋ? ਮੈਨੂੰ ਥੋੜੀ ਜਿਹੀ ਹੈਲਪ ਚਾਹੀਦੀ ਹੈ, ਦੇਖੋ ਮੈਨੂੰ ਨਾ, ਜੀਰੋ ਤੋਂ ਮੈਂ ਸਟਾਰਟ ਕਰਨਾ ਏ। ਤੇ ਮੈਨੂੰ ਹੈਗਾ ਕਿ, ਚਲੋ ਥੋੜ੍ਹਾ ਤੁਸੀਂ ਮੈਨੂੰ ਸਪੋਰਟ ਕਰੋ, ਤੁਸੀਂ, ਮੈਨੂੰ ਗਾਈਡ ਕਰੋ ਵਧੀਆ। ਮੇਰੇ ਵੀ, ਦੇਖੋ ਥੋੜ੍ਹੀ ਸੇਵਿੰਗ ਵੀ ਹੋ ਜਾਏ, ਤੇ ਕੰਮ ਵੀ ਮੇਰਾ ਸਹੀ ਲਗ ਜਾਏ ਹੈ ਨਾ?
ਹੁਣ, ਜਦੋਂ ਮੇਰਾ ਮੈਨੇਜਰ ਜਾਏਗਾ ਨਾ, ਤੇ ਤੁਹਾਨੂੰ ਮੈਂ ਉਹਨਾਂ ਦਾ ਨੰਬਰ ਵਗੈਰਾ ਕਰ ਦਾਂਗੀ ਸੇ਼ਅਰ, ਉਹਨਾਂ ਨਾਲ ਤੁਸੀਂ ਚਲੇ ਜਾਣਾ, ਬਲਕਿ ਤੁਹਾਨੂੰ ਵੀ ਸਾਰਾ ਪਤਾ ਚੱਲ ਜਾਏਗਾ, ਕਿੱਥੋਂ ਸ਼ੋਪਿੰਗ ਕਰ ਦੇ ਪਏ ਨੇ, ਕਿੱਥੋਂ ਸਮਾਨ ਲੈ ਰਹੇ ਨੇ? ਕਿੱਦਾਂ ਪ੍ਰੋਫਿਟ ਹੋ ਰਿਹਾ? ਹਾਂਜੀ, ਮੈਂ ਤੁਹਾਨੂੰ ਨੰਬਰ ਸ਼ੇਅਰ ਕਰ ਦਾਂਗੀ ਉਹਨਾਂ ਦਾ, ਤੁਸੀਂ, ਆਪ ਹੀ ਗੱਲ ਕਰ ਲੈਣਾ ਤੇ, ਮੈਂ ਉਹਨਾਂ ਨੂੰ ਦੱਸ ਦਾਂਗੀ, ਵੀ ਤੁਹਾਡਾ ਏਦਾਂ ਕਰਕੇ ਕਾਲ ਵਗੈਰਾ ਆਏਗੀ, ਤੁਹਾਡਾ ਨਾਮ -ਨੂਮ ਦੱਸ
ਹਾਂ, ਤੁਸੀਂ ਇਹ ਫਿਰ, ਮੇਰਾ ਇਹ ਕੰਮ ਜ਼ਰੂਰ ਕਰੋ। ਮੈਨੂੰ ਥੋੜ੍ਹਾ ਜਿਹਾ, ਨਾ ਬਸ ਆਈਡੀਆ ਵਗੈਰਾ ਲੈ ਦੋ, ਉਹਨਾਂ ਕੋਲ ਕੀ ਹਿਸਾਬ ਹੋ ਸਕੇ ਤੇ, ਉਹ ਨਾਲ ਚੱਲਣ, ਤੇ ਬੜੀ ਅੱਛੀ ਗੱਲ ਏ ਕਿਉਂਕਿ ਵੈਸੇ, ਮੈਨੂੰ ਲੱਗਦਾ ਨਹੀਂ, ਉਹ ਨਾਲ ਜਾਣਗੇ। ਲੈ, ਜਾਣਗੇ ਨਾਲ?
ਹੋਰ ਕਿ ਨਾਲ, ਚਲੇ
ਚਲੋ, ਫੇਰ ਤੇ ਵਧੀਆ ਗੱਲ ਏ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁ ਤੁਸੀਂ ਮੇਰਾ ਇੰਨਾ ਕਰ ਰਹੇ ਹੋ, ਬਹੁਤ-ਬਹੁਤ ਧੰਨਵਾਦ ਤੇ ਆਪਣਾ ਤੁਸੀਂ, ਮੈਂ ਸੁਣਿਆ ਸੀਗਾ ਤੁਸੀਂ ਰਾਜਸਥਾਨ ਗਏ ਦੇ ਹੋ, ਕਦੋਂ ਆਉਣਾ ਜੇ?
ਬਸ ਆ, ਜਾਂਗੇ ਥੋੜੇ ਦਿਨਾਂ ਤੱਕ। ਦੇਖੋ, ਹੁਣ ਜਿੱਦਾਂ ਕਿੱਦਾਂ ਹਿਸਾਬ ਬਣਦਾ ਉਵੇਂ ਹੀ, ਆਵਾਂਗੇ।
ਤੇ ਭਾਜੀ ਨੂੰ ਕਹੋ ਨਾ, ਤੁਹਾਨੂੰ ਲੈਣ ਆ ਜਾਣ।
ਕੋਈ ਨੀ ਦੇਖਾਂਗੇ, ਮੈਂ ਤੁਹਾਡੇ ਮਾਮੂ ਨੂੰ, ਉਹਨਾਂ ਨੂੰ ਕਹਾਂਗੀ ਉਹ ਸਾਨੂੰ
ਅੱਛਾ-ਅੱਛਾ, ਹੋਰ ਸੁਣਾਓ? ਘਰ ਪਰਿਵਾਰ ਸਭ ਹੋਰ ਕੀ, ਬਣਾਇਆ ਅੱਜ? ਅੱਛਾ, ਅਸੀ ਅੱਜ ਚਾਂਪ ਬਣਾਈ ਸੀ। ਸਵਾਦ ਚਾਂਪ ਬਣੀ ਏ, ਥੋੜੀ ਟੇਸਟੀ ਕੀਤੀ ਸੀ, ਤੇ ਬਸ ਫਿਰ ਘਰ ਦੇ ਕਹਿੰਦੇ ਕਿ, ਅੱਜ ਤੇ ਤੰਦੂਰੀ ਰੋਟੀਆਂ ਖਾਣੀਆਂ ਨੇ ਫਿਰ ਮੈਂ, ਜਿਹੜਾ ਥੋੜ੍ਹਾ ਮਾਰਕੀਟ ਆਇਆ ਸੀ, ਮੈਂ ਕਿਹਾ ਚੱਲ ਤੰਦੂਰੀ ਰੋਟੀਆਂ ਲੈ ਲਾ ਹੁਣ ਉਹਨਾਂ ਨੂੰ ਮੈਂ ਕਿਹਾ, ਇਹ ਪੈਕ ਕਰ ਦੋ ਘਰ ਫੇਰ ਮੈਂ ਕਿਹਾ ਚਲ, ਭੈਣਜੀ ਨੂੰ ਫੋਨ ਲਗਾਣਾ
ਹਾਂਜੀ-ਹਾਂਜੀ ਹੋਰ ਸੁਣਾਓ? ਘਰ ਪਰਿਵਾਰ ਸਭ ਵਧੀਆ?
ਸਭ ਵਧੀਆ -ਸਭ ਵਧੀਆ, ਤੁਸੀਂ ਸੁਣਾਓ ਉਧਰ ਸਭ ਵਧੀਆ? ਤੁਹਾਡੀ, ਆਉਣਾ ਸੀ ਭੈਣ ਨੇ, ਆਈ ਨੀ ਉਹ?
ਨਹੀਂ ਉਹ ਨਾ, ਥੋੜਾ ਤੁਹਾਨੂੰ ਦਸਿਆ ਹੈ ਨਾ, ਉਹਨਾਂ ਦਾ ਫੈਮਿਲੀ ਚ ਥੋੜੀ ਦਿੱਕਤ ਹੈਗੀ ਆ ਨਹੀ ਸਕਦੀ, ਉਹਦੀ ਨਨਾਣਾਂ ਸਗੋਂ ਆਈਆਂ ਦੀਆਂ ਨੇ, ਉਲਟਾ ਹਲੇ, ਹੁਣ ਉਹ ਆਉਣਗੀਆਂ, ਉਹ ਜਾਣਗੀਆਂ ਫਿਰ ਈ ਸੋਚੇਗੀ ਨਾ, ਦੇਖੋ ਘਰ ਰਿਸ਼ਤੇਦਾਰ ਆਏ ਹੋਣ ਤੇ, ਚੰਗਾ ਨੀ ਲੱਗਦਾ, ਕਿ ਉਹ ਏਧਰ ਆ ਜਾਏ। ਹੈਨਾ?
ਹਾਂਜੀ -ਹਾਂਜੀ, ਇਕਦਮ ਸਹੀ ਗੱਲ ਏ।
ਬਈ ਤੂੰ ਆ ਜਾ, ਮੈਂ ਕਿਹਾ, ਚੱਲ ਨਨਾਣਾਂ ਹੈਗੀਆਂ ਹੀ ਨੇ
ਦੇਖ ਨਾਲੇ
ਰੋਟੀ ਪਾ
ਹਾਂਜੀ ਸਹੀ ਏ ਹੋਰ ਕੀ ਬਾਕੀ ਉਹਨਾਂ ਦਾ ਵੀ ਆਪਣਾ ਹਿਸਾਬ ਇਹ ਨਾ ਜਿੱਦਾਂ ਉਹਨਾਂ ਨੂੰ ਠੀਕ ਲੱਗੇ ਉਵੇ ਹੀ ਹੋਏਗਾ ਹੈਲੋ ਤੁਹਾਡੀ ਅਵਾਜ਼ ਨੀ ਆ ਰਹੀ ਹੈਲੋ ਹੈਲੋ ਲੋ ਆਵਾਜ਼ ਨੀ ਆ ਨੀ ਤੁਹਾਡੀ ਭਾਜੀ